ਸਾਸੀ ਕਾਲ
ਸਾਸੀ ਕਾਲ ਜੀ, ਕਿੱਦਾਂ ਠੀਕ ਓ?
ਵਧੀਆ ਜੀ, ਤੁਸੀਂ ਸੁਣਾਓ?
ਬਸ ਵਧੀਆ ਜੀ ਆਪਨਾ, ਹੋਰ ਕੀ ਕਰ ਰਹੇ?
ਬਸ ਜੀ, ਵਿਹਲੇ ਹੋ ਕੇ ਲੇਟੇ ਹੋਏ, ਥੋੜ੍ਹੀ ਦੇਰ।
ਅੱਛਾ-ਅੱਛਾ, ਹੋਰ ਹੋ ਗਿਆ ਦੁਪਹਿਰ ਦਾ ਲੰਚ।
ਹਾਂਜੀ-ਹਾਂਜੀ।
ਠੀਕ ਏ।
ਹੋਰ, ਤੁਹਾਡਾ ਹੋ ਗਿਆ?
ਬਣਾ ਰਹੇ ਬਸ ਜੀ।
ਅੱਛਾ, ਅੱਜ ਕੀ ਬਣਾਇਆ ਸੀ ਤੁਸੀਂ?
ਅੱਜ ਅਸੀਂ ਦੁਪਹਿਰੀ ਤਾ ਸੈਂਡਵਿਚ ਬਨਾਏ ਸੀ।
ਅੱਛਾ
ਹੁਣ ਰਾਤੀ ਬਣਾਵਾਂਗੇ ਚੀਜ਼ਚਿਲੀ ਹੂੰ ਦਸ ਮਿੰਟ ਲੱਗਣੇ ਨੇ ਇੱਕ ਸਾਈਡ ਤੇ ਨਾਲ ਫੁਲਕੇ ਬਣਾਵਾਂਗੇ, ਇੱਕ ਪਾਸੇ ਨਾਲ ਬਣਾ ਲਾਂਗੇ ਉਨੂੰ।
ਹੂੰ-ਹੂੰ, ਤੇ ਤੁਸੀਂ ਕਿੱਦਾਂ ਬਣਾਂਦੇ ਚੀਜ਼ ਚਿੱਲੀ
ਚੀਜਚਿਲੀ ਦੀ ਜਿਦਾ- ਮਤਲਬ ਪਿਆਜ ਥੋੜੇ ਮਤਲਬ ਮੋਟੇ-ਮੋਟੇ ਕੱਟ ਲੈਨੇ ਆ। ਜਾਦਾ ਛੋਟੇ ਵੀ ਨੀ ਐ। ਹਾਂ ਹਾਂਜੀ।
ਜੀ।
ਤੇ ਚ ਐਨੂੰ ਕੈਪਸੀਕਮ ਨੂੰ ਵੀ ਓਦਾਂ ਈ ਫੇਰ ਲਸਨ ਦਾ ਤੜਕਾ ਲਗਾ ਕੇ ਫੇਰ ਸਾਰਾ ਮਿ ਮਿਕਸ ਕਰਕੇ ਓਨੂੰ ਫੇਰ ਓਰੀਗੈਨੋ ਵਗੈਰਾ ਸੋਏਆ ਸੋਸ ਕੈਚਪ ਵਗੈਰਾ ਪਾ ਪਾ ਦੇਨੀ ਆਂ ਸਾਰੇ। ਮਸਾਲੇ ਵਗੈਰਾ ਜੋ ਵੀ ਆ ਸਾਰੇ ਪਾ ਕੇ। ਫੇਰ ਥੋੜਾ ਜਾ ਓਨੂੰ ਸੇਕ ਲਗਾ ਕੇ ਤੇ ਉਸ ਤੋਂ ਬਾਦ ਚੀਜ਼ ਪਾ ਦੇਨਾ।
ਠੀਕ ਏ ਜੀ।
ਹਾਂਜੀ।
ਹੋਰ, ਤਾਡਾ ਦਿਨ ਦਾ, ਕੀ ਦਿਨਚਰੇਆ ਤਾਡੀ।
ਦਿਨਚਰੇਆ ਬੱਸ ਸਵੇਰੇ ਉਠੋ ਤੇ ਕਿਚਨ ਚ ਵੜਜੋ ਮੇਰੇ ਬੱਚੇ ਵੇਖੋ ਬੱਚੇ ਈ ਛੋਟੇ ਆ ਨਾ। ਬੇਟਾ ਥੋੜਾ ਵੱਡਾ, ਗੁੜੀਆ ਛੋਟੀ ਐ, ਹਾਂ। ਬਸ ਏਦਾਂ ਈ ਟਾਈਮ ਨਿਕਲ ਜਾਂਦਾ। ਪਤਾ ਨੀ ਲੱਗਦਾ ਕਦੋਂ ਦਿਨ ਚੜਦਾ ਤੇ ਰਾਤ ਪੈ ਜਾਂਦੀ।
ਓ ਤੇ ਹੈ ਈ ਐ। ਸਭ ਦੇ ਵਾਸਤੇ ਬੜਾ ਈ ਔਖਾ ਹੁੰਦਾ ਐ। ਪੈਲੇ ਰਾਤੀ ਸੋਚੀ ਜਾਓ ਸਵੇਰੇ ਕੀ ਬਨਾਨਾ ਐ ਕੀ ਬਨਾਨੈ। ਹੈਲੋ। ਹੈਲੋ ਹਾਂਜੀ ਹਾਂ। ਮੈਂ ਕੇਆ ਰਾਤੀ ਵੀ ਸਾਰੇ ਦੇਆਤ ਸੋਚਾਂ ਚ ਨਿਕਲ ਜਾਂਦੀ ਐ। ਸਵੇਰੇ ਕੀ ਬਨਾਨਾ ਐ ਕੀ ਕਰਨੈ।
ਬਿਲਕੁਲ ਸਈ ਗੱਲ।
ਥੱਲੇ ਸਵੇਰੇ ਨਾਸ਼ਤੇ ਦੀ ਚਿੰਤਾ ਫੇਰ ਦਪੈਰ ਦੀ ਚਿੰਤ ਤਾ ਫੇਰ ਰਾਤ ਦੀ ਚਿੰਤਾ।
ਹਾਂਜੀ ਹਾਂਜੀ, ਬਸ ਏਸ ਤਰਾਂ ਈ ਐ। ਬੱਚੇਆਂ ਨੂੰ ਪੁੱਛ ਲੋੋ ਕੈਣਗੇ ਕੋਈ ਨਾ ਜੋ ਤੁਸੀ ਮੰਮਾ ਬਨਾਲੋ। ਬਨਾ ਜਦੋਂ ਬਨਾ ਕੇ ਅੱਗੇ ਰੱਖੋ ਫੇਰ ਏਨਾਂ ਦੇ ਨਖਰੇ ਸਟਾਰਟ ਫੇਰ ਓਹੀ ਐ ਨਾ ਫੇਰ ਪੇਰੈਂਟਸ ਲਈ ਮੁਸ਼ ਕਲ ਮੰਮਾ ਲਈ ਮੁਸ਼ਕਲ ਕਿ ਤਾਨੂੰ ਜਦ ਪੁੱਛ ਰੀ ਉਦੋਂ ਤੁਸੀ ਬੋਲਦੇ ਨੀ ਪਏ ਸੀ। ਜਦੋਂ ਹੁਨ ਬਨ ਕੇ ਅੱਗੇ ਆ ਗੇਆ ਤਾਂ ਹੁਨ ਤੁਸੀ ਕੈ ਰੇ ਓ ਨਈ ਅਸੀ ਐ ਨੀ
ਖਾਨਾ ਨੀ ਐ, ਬਿਲਕੁਲ।
ਬਾਰ ਦੀ ਤੁਸੀ ਓਈ ਚੀਜ ਲਿਆ ਕੇ ਦੋ ਏਨਾਂ ਨੂੰ।
ਸਭ ਤੋਂ ਪੇਲਾਂ ਏਨਾਂ ਦੇ ਅੰਦਰ ਜਾਏਗੀ।
ਓਹ ਤੇ ਹੈ। ਫਾਸਟ ਫੂਡ ਤੈ ਅੱਜ ਕੱਲ ਇੰਨਾ ਲਾਈਕ ਕਰਦੇ ਨੇ ਬੱਚੇ
ਬੋਹਤ ਜਾਦਾ।
ਹਾਂ।
ਮੈ ਐਸੇਲੀ ਔਵਨ ਈ ਨੀ ਲੈਰੀ ਮੈਂ ਕੈ ਮੈਂ ਓਵਨ ਲੈਨਾ ਈ ਨੀ ਐ। ਬੜਾ ਮਗਰ ਪੇਆ ਮੁਝੇ ਯੇ ਬਨਾ ਕੇ ਦੋੋ, ਵੋ ਬਨਾ ਕੇ ਦੋ। ਮੈਂ ਜੋ ਵੀ ਐ ਮੈਂ ਓ ਤੇ ਬਨਾਦਾ ਨੀ ਐ ਤਵੇ ਤੇ। ਮੈਂ ਕੈ ਓਵਨ ਨੀ ਮੈਂ ਲੈ ਕੇ ਕਿ ਮੈਨੂੰ ਏਨਾਂ ਨੇ ਛੱਡਨਾ ਨੀ।
ਸਾਰਾ ਦਿਨ ਫੇਰ ਬੈਠੀ ਰੋ ਰਸੋਈ ਚ ਈ।
ਟਡਦੇ ਅਜੇ ਵੀ ਨੀ ਛੱਡਦੇ। ਨੋਨ ਸਟਿਕ ਤਵੇ ਤੇ ਯੇ ਬਨਾ ਦੋ ਯੇ ਬਣਾ ਦੋ। ਤੋਂ ਯੇ ਕਰ ਤੂੰ, ਯੇਹ ਤੋ ਯਹਾਂ ਪੇ ਬਨੀ ਜਾਏਗਾ ਨਾ, ਮੈਂ ਕਿਹਾ ਚਲੋ ਠੀਕ ਆ ਕੋਈ ਨੀ, ਬਨਾ ਦਾਂਗੇ
ਨਾਪ ਦੇਖੋ ਰਸੋਈ- ਜਾ ਕੇ, ਹੀ ਕਿਨਾ ਬੰਦੇ
ਕਰਦੇ ਐ ਕੋਸ਼ਿਸ਼ ਕਰਦਾ ਬੇਟਾ ਮੇਰਾ ਨਾ ਬੜਾ ਦਿਲਚਸਪੀ ਰੱਖਦੇ ਅਪਨੇ ਏਧਰ ਕਿਚਨ ਚ ਜਾਦੇ, ਬਟ ਛੋਟ ਮੈ ਜਾਨ ਨੀ ਦਿਂਦੀ ਹਜੇ ਉਹਨੂੰ ਬੋਹਤ ਸ਼ੋਕ ਹੈ, ਕਿਚਨ ਦਾ ਕੰਮ ਕਰਨ ਦਾ-
ਅੱਛਾ ਜੀ-
ਮੈ ਕਹਿਨੀ ਆ ਕਿ ਨਹੀ ਹਜੇ ਛੋਟਾ-
ਹੂੰ- ਹੂੰ- ਕੁਛ ਹੈ ਜਦੋ ਦਾ ਲੋਕ ਡਾਊਨ ਲੋਕਡਾਊਨ ਲਗਿਆ ਸੀ ਨਾ ਉਸ ਤੋ ਬਾਅਦ ਥੋੜਾ ਇੰਟਰਸਟ- ਵੱਧ ਗਿਆ ਸੀ ਬੱਚਿਆਂ ਦਾ ਨਾ- ਕਿ ਉਸ ਟਾਈਮ ਵਿਚ ਹਰ ਕੋਈ ਵੜ ਜਾਦਾ ਸੀ ਰਸੋਈ ਚ ਸਭ ਨੂੰ ਹੁੰਦਾ ਹੀ ਅਸੀ ਨਵੀ- ਨਵੀ ਡਿਸ਼ਿਸ ਖੁਦ ਹੀ ਬਨਾਈਏ ਕਰੀਏ
ਬਿਲਕੁਲ, ਹੁਨ ਜਿੱਦਾਂ ਕਹਿੰਦਾ ਮੰਮੀ ਮੈਨੂੰ ਚਾਏ ਬਨਾਨ ਦੋ ਚਾਏ ਬਨਾਨੀ ਸਿਖਾਈ ਏ ਥੋੜੀ, ਬਸ ਹ ਪੈਨ ਪੜਦਾ ਨੀ ਏ, ਚਾਹ ਬਨਾ ਲੈਂਦੇ
ਹੂੰ- ਹੂੰ-
ਹ
ਚਲੋ ਥੋੜ੍ਹਾ ਬੋਹਤਾ ਤਾਂ ਆਪਨੇ ਜੋਗਾ ਕਰਨ-
ਕਰਨਾ ਚਾਹੀਦੇ ਹਾਂ, ਹੇਨਾ- ਵੀ ਕੱਲ ਨੂੰ ਜਾਨਾ ਆਨਾ ਵੀ ਪੈ ਜਾਦੇ ਕਿਤੇ ਬੱਚਾ ਅਪਨੇ ਜੋਗਾ ਹੋਨਾ ਚਾਹੀਦੇ
ਨਈ ਤੇ ਫਿਰ ਡਿਪੈਂਡ ਰਹਿ ਜਾਦੇ ਦੂਸਰਿਆਂ ਤੇ, ਕੋਈ ਦੇਗਾ ਤੇ ਤਾਂ ਈ ਖਾਨੇ
ਹਾਂਜੀ-
ਹੋਰ ਛੁੱਟੀਆਂ ਚ ਕਿਥੇ ਘੁੰਮ ਫਿਰ ਕੇ ਆਏ- ਹੈਲੋ
ਅਸੀ ਡਲੋਜ਼ੀ ਗਏ ਸੀ, ਦੀਦੀ
ਅੱਛਾ ਜੀ
ਹਾਂਜੀ
ਤੇ ਉਸ ਟਾਈਮ ਬਾਰਿਸ਼ ਵਗੈਰਾ ਹੋਈ ਉਥੇ?
ਤੇ ਉਥੇ ਕਿਵੇ ਰੇਆ ਵੈਦਰ ਵਗੈਰਾ
ਵੈਦਰ ਬੋਹਤ ਅੱਛਾ ਸੀ ਦੀਦੀ ਏਥੇ ਕਦੀ ਬਾਰਿਸ਼ ਸੀਗੀ, ਕਦੀ ਸਨੋਫੋਲ ਸੀ ਕਦੀ ਮਤਲਬ ਧੁੱਪ ਚੜ ਜਾਂਦੀ ਸੀ, ਮੋਸਮ ਇਕ ਜੇਹਾ ਨਹੀ ਰਿਹਾ ਉਥੇ ਨਾ ਹੂੰ, ਹਾਂਜੀ- ਹਾਂਜੀ
ਹੂ ਹੂ
ਅਸੀ ਦੱਸੋ ਕੋਈ ਗਰਮ ਕੱਪੜੇ ਵੀ ਨੀ ਸੀ ਲੈ ਕੇ ਗਏ ਹੋਏ
ਅੱਛਾ, ਇਨੀ ਠੰਡ ਹੈਸੀ?
ਹਾਂਜੀ, ਜੈਕਟਸ ਦੀ ਲੋੜ ਪੈ ਰਈ ਸੀ ਉਥੇ
ਹੂ ਹੂ, ਉਥੇ ਡਲੋਜ਼ੀ ਦੇ ਰਸਤੇ ਚ ਆਂਦੇ ਇਕ ਦੁਨੇਲ ਦਾ, ਉਥੇ ਰੁਕੇੇ ਸੀ? ਉਥੇ ਦਾ ਪਾਨੀ ਕਹਿਦੇ ਨੇ ਨਹੀ-ਨਹੀ ਉਸ ਤੋ ਪਹਿਲੇ ਡੁਲੌਜ਼ੀ ਤੋ ਪਹਿਲੇ ਆਂਦੇ ਦੁਨੇਰਾ ਆਦੇ ਤੇ ਉਥੇ ਤਾਂ ਕਹਿਦੇ ਨੇ ਪਾਨੀ ਏਨਾ ਮਿਠਾ ਹੁੰਦਾ ਨਾ ਕਿ ਉਥੇ ਲੋਕ ਹਾਂਜੀ, ਜੇੜੀ ਵੀ ਬੱਸ- ਤ ਵਗੈਰਾ ਜਾਂ ਕੋਈ ਵੀ ਆਪਨੇ ਵਾਈਕਲ ਵਗੈਰਾ ਜਿਦਾ ਵੀ ਜਾਂਦਾ ਏ। ਓ, ਉਥੋ ਦੀ ਪਾਨੀ ਦੀ ਬੋਤਲਾ ਜਰੂਰ ਭਰਦਾ। ਕਿ ਉਥੇ ਦਾ ਪਾਨੀ ਕਹਿਦੇ ਨੇ, ਉਦਾ ਟੇਸਟ ਹੀ ਅਲਗ ਹੈਗਾ।
ਅਛਾ, ਅਛਾ ਕੋਈ ਨਾ ਨੈ- ਨੈਕਸ ਟਾਈਮ ਦੇਖਾਗੇ, ਹਸਬੈਂਡ ਨੂੰ ਪਤਾ ਹੋ ਨਾ, ਬਟ ਫਿਰ ਬੱਚੇ ਕਰਕੇ ਛੋਟੇ ਕਰਕੇ ਨਾ- ਏਨਾ ਜੇਆਦਾ ਘੁੰਮ ਨੀ ਪਾਏ, ਫੇਰ ਏ ਵੀ- ਥੋੜੇ ਦਿਨ ਪਹਿਲੇ ਈ, ਲੇਹ ਲਦਾਖ ਗਏ ਹੋਏ ਸੀ।
ਅੱਛਾ ਜੀ, ਹੂੰ ਉੱਥੇ ਆਮ ਪਾਪੜ ਦੇ ਵੀ ਕਾਫ਼ੀ ਅੱਛੀ ਮਾਰਕੀਟ ਹੈਗੀ ਏ।
ਅੱਛਾ, ਅੱਛਾ, ਅ
ਉੱਥੇ ਤੁਸੀਂ ਨੱਬੇ ਤਰ੍ਹਾਂ ਦਾ ਆਮ ਪਾਪੜ ਖਾ ਸਕਦੇ ਓ।
ਅੱਛਾ।
ਹਾਂਜੀ, ਓ ਫੇਮਸ ਹੈਗਾ ਆਮ ਪਾਪੜ ਵਾਸਤੇ ਦੁਨੇਰਾ ਨਾ।
ਅੱਛਾ, ਅੱਛਾ ਮੈਂ ਤੇ ਡਲੋਜੀ ਏਧਰ ਫਸਟ ਟਾਈਮ ਈ ਗਈ। ਹੂੰ, ਮਤਲਬ ਮਨਾਲੀ ਵਗੈਰਾ ਹੋ ਆਏ ਸ ਚੇ ਸੀ, ਹੂੰ
ਸਾਡੇ ਜਾਂਦੇ ਰਹਿੰਦੇ ਨੇ ਨਾ, ਤੇ ਫੇਰ ਉੱਥੋਂ ਲਿਆਂਦੇ ਨੇ, ਉੱਥੇ ਦਾ ਆਮ ਪਾਪ ਹੂੰ, ਹੂੰ ਉੱਥੇ ਨੱਬੇ ਤਰ੍ਹਾਂ ਦਾ ਆਮ ਪਾਪੜ ਸਪੈਸ਼ਲ ਮਿਲਦੇ ਨੇ। ਹੂੰ, ਹੂੰ ਦੁਬਾਰਾ ਤਾਡਾ ਕਦੇ ਚੱਕਰ ਲੱਗੇਗਾ, ਟਰਾਏ ਕਰਨਾ।
ਚਲੋ ਜਾਵਾਂਗੇ ਨਾ
ਹਾਂਜੀ, ਏਕ ਉੱਥੇ ਦਾ ਪਾਨੀ ਤੇ ਏਕ ਉੱਥੇ ਦਾ ਅੰਬ ਪਾਪੜ।
ਅੱਛਾ, ਅੱਛਾ।
ਹੂੰ, ਹੂੰ
ਨੈਕਸ ਟਾਈਮ ਜਰੂਰ ਉੱਥੇ ਵਿਜਿਟ ਕਰਕੇ ਆਵਾਂਗੇ।
ਹਾਂਜੀ -ਹਾਂਜੀ।
ਹ।
ਬੱਸਾਂ ਵਿੱਚ ਤਾਂ ਬੱਸਾਂ ਵਾਲੇ ਦੱਸ ਦਿੰਦੇ ਨੇ, ਕਿ ਹਾਂ ਬਈ ਇੱਥੇ ਤਾਂ ਏ ਚੀਜ਼ ਫੇਮਸ ਏ, ਜੇ ਲੈਨਾ ਚਾਹੁੰਦੇ ਓ, ਕੋਈ ਤੇ ਲੈ ਸਕਦੇ ਓ?
ਅੱਛਾ, ਅੱਛਾ ਤੁਸੀਂ ਕਿੱਥੇ ਬਿਲੋਂਗ ਕਰਦੇ ਜੇ
ਵੈਸੇ, ਸ਼ਾਦੀ ਤਾਂ ਮੇਰੀ ਹਰਿਆਨੇ ਹੋਈ ਦੀ ਏ, ਤੇ ਓਂਜ ਪੰਜਾਬ ਤੋਂ ਪਠਾਨਕੋਟ ਤੋਂ ਆਂ ਮੈਂ
ਅੱਛਾ, ਅੱਛਾ।
ਹਾਂਜੀ।
ਠੀਕ ਏ, ਠੀਕ ਏ, ਪਠਾਨਕੋਟ ਕਿਸ ਸਾਈਡ ਤੇ
ਪਠਾਨਕੋਟ ਤੋਂ ਥੋੜ੍ਹਾ ਹੀ ਦੂਰ ਐ ਡਲੋਜ਼ੀ ਨਾ। ਘੰਟੇ- ਡੇਢ ਦਾ ਰਸਤਾ ਏ ਸਿਰਫ ਹਾਂਜੀ- ਹੂੰ, ਹੂੰ, ਹਾਂਜੀ।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
ਤਾਡਾ ਰਹਿੰਦਾ ਕੋਈ ਉੱਥੇ?
ਪਠਾਨਕੋਟ ਹਾਂ, ਮੇਰੇ ਚਾਚਾ ਜੀ ਨੇ।
ਅੱਛਾ ਜੀ।
ਮੇਰੇ ਦਾਦਾ ਜੀ ਦੇ ਬ੍ਰਦਰ ਵਗੈਰਾ ਉੱਥੇ ਈ ਨੇ। ਹਮ ਅ ਟਾਂਗੂ ਰੋਡ ਵਾਲੀ ਸਾਈਡ ਤੇ ਨਾ ਹਮ ਫਿਰ ਕੋਈ ਅੰਬ ਦਾ ਚੌਂਕ ਆਂਦਾ ਏ। ਅੱਛਾ-ਅੱਛਾ।
ਹਮ-ਹਮ।
ਤੇ ਕੋਈ ਅੰਬ ਚੌਂਕ ਆਉਂਦਾ ਨਾ, ਉੱਥੇ ਕੋਈ ਹੈਗਾ ਅੰਬ ਚੌਂਕ।
ਅੰਬ ਚੌਂਕ?
ਹਾਂ।
ਸੁਣਿਆ ਨਹੀਂ ਆ ਤਾਂ ਹਾਂ।
ਹੈਗਾ-ਹੈਗਾ ਡੈਮ ਵਾਲੀ ਸਾਈਡ ਤੇ।
ਅੱਛਾ ਜੀ।
ਚਾਚਾ ਜੀ ਮੇਰੇ ਉੱਥੇ ਹੁੰਦੇ ਨਾ ਡੈਮ ਚ।
ਅੱਛਾ ਜੀ ਠੀਕ ਹੈ। ਉਹ ਤੇ ਫੇਰ ਅੱਗੇ ਮਾਧੋਪੁਰ ਆ ਗਿਆ ਨਾ ਅੱਗੇ ਜਾ ਕੇ। ਹਾਂਜੀ।
ਮਿਲੇ ਹੋਏ ਸੀ, ਕੁਆਟਰ ਮਿਲੇ ਹੋਏ ਸੀ। ਫੇਰ ਹੁਣ ਆਪਣਾ ਬਣਾ ਲਿਆ ਉਹਨਾਂ ਨੇ।
ਠੀਕ ਹੈ ਜੀ।
ਚਲੋ ਵਿੱਚ ਫ਼ੋਨ ਆ ਰਿਹਾ, ਠੀਕ ਹੈ ਜੀ ਫਿਰ। ਦੁਬਾਰਾ ਕਰਾਂਗੇ। ਮੈਂ ਕਿਹਾ ਦੁਬਾਰਾ ਕਰਾਂਗੇ, ਵਿੱਚ ਫੋਨ ਆ ਰਿਹਾ।
ਠੀਕ ਹੈ, ਠੀਕ ਹੈ ਜੀ।
ਓਕੇ ਜੀ।